ਹਲੋ। ਹਲੋ।
ਹੈਲੋ।
ਹਾਂਜੀ ਸਾਸੀ ਕਾਲ ਜੀ। ਸਾਸਰੀਕਾਲ ਜੀ।
ਹੈਲੋ
ਹਾਂਜੀ ਸਾਸ੍ਰੀ ਕਾਲ ਜੀ ਅਵਾਜ਼ ਨੀ ਆ ਰਈ ਤੁਹਾਨੂੰ?
ਹੈਲੋ, ਦੀਦੀ ਆਵਾਜ਼ ਬੜੀ ਘੱਟ ਆ ਰੀਏ ਤੋਆਡੀ।
ਹੁਨ ਆ ਰੀ ਏ?
ਨਈ, ਬੜੀ ਥੋੜੀ-ਥੋੜੀ ਆ ਰੀ ਏ।
ਹਲੋ।
ਹੈਲੋ।
ਹਾਂਜੀ, ਹੋਰ ਕੀ ਹਾਲ ਚਾਲ ਨੇ?
ਸਾਸਰੀ ਕਾਲ ਜੀ, ਸਾਸਰੀ ਕਾਲ ਮੈਂ ਵਦੀਆ, ਤੁਸੀ ਸੁਨਾਓ, ਕੀ ਹਾਲ
ਹਾਂ, ਬੋਤ ਵਦੀਆ, ਬੋਤ ਵਧੀਆ।
ਹਾਂਜੀ, ਬੜੇ ਦਿਨਾਂ ਬਾਦ ਯਾਦ ਕੀਤਾ, ਤੁਸੀ ਕੀ ਗਾੱਲ ਬਿਜ਼ੀ ਰੈਂਦੇ ਓ ਅੱਜ-ਕੱਲ ਤਾਂ ਬੜਾ
ਹਾਂ, ਬਸ ਤਾਨੂੰ ਪਤਾ ਈ ਏ, ਫੈਮਲੀ ਚ ਬਿਜ਼ੀ ਹੁਨ ਵੀ ਬਸ ਲੰਚ ਤੋਂ ਈ ਫਰੀ ਹੋਈ ਸੀ।
ਅੱਛਾ-ਅੱਛਾ ਕੀ ਬਨਾਇਆ ਸੀ ਫੇਰ?
ਹਾਂਜੀ। ਜੀ ਅੱਜ ਤੇ ਨਾ ਅਸੀ ਬੱਸ ਭਿੰਡੀਆਂ ਬਨਾਈਆ ਸੀ ਨਾਲ ਰਾਈਤਾ
ਅੱਛਾ-ਅੱਛਾ ਹੋਰ ਸਭ ਵਧੀਆ ਘਰ ਚ?
ਸਬ ਵਧੀਆ, ਤੁਸੀ ਸੁਨਾਓ ਘਰ ਸਬ ਠੀਕ ਨੇ?
ਹਾਂਜੀ-ਹਾਂਜੀ ਸਬ ਵਦੀਆ, ਸਗੋ ਮੈਂ ਤੁਹਾਨੂੰ ਯਾਦ ਈ ਕਰ ਰੀ ਸੀ, ਤੁਹਾਡਾ ਫੋਨ ਈ ਆ ਗਿਆ।
ਹਾਂ-ਹਾਂ ਓਹੀ ਤੁਸੀ ਅ ਆਪਨਾ ਚੱਕਰ ਵੀ ਨੀ ਲਾਇਆ।
ਨਈ ਪਤਾ ਕੀ ਅੱਜ-ਕੱਲ ਨਾ ਗਰਮੀ ਬੜੀ ਏ, ਤੇ ਨਾਲੇ ਅਸੀ ਸੋਚਦੇ ਤੇ ਅਸੀ ਆਵਾਂਗੇ-ਆਵਾਂਗੇ ਬਸ ਫੇਰ ਕਿੱਥੇ ਟੈਮ ਈ ਨੀ ਲੱਗਦਾ
ਹਾਂਜੀ-ਹਾਂਜੀ ਔ ਤੇ ਹੈ ਈ ਗਰਮੀ ਬੋਤ ਪੈ ਰੀ ਐ।
ਹਾਂਜੀ, ਨਾਲੇ ਫੇਰ ਤੁਹਾਨੂੰ ਪਤਾ ਪੰਤਾਲੀ ਡਿਗਰੀ ਟੈਂਪਰੇਚਰ ਹੋਇਆ ਤੇ ਏਸੀ ਚੋ ਬਾਰ ਕਮਰੇ ਚੋ ਬਾਰ ਨਿਕਲਨ ਤੇ ਈ ਨੀ ਦਿਲ ਕਰਦਾ, ਦੋ ਮਿੰਟ ਏਸੀ ਬੰਦ ਕਰ ਦੀਏ।
ਹਾਂਜੀ-ਹਾਂਜੀ ਘਰੇ ਤੇ ਦੇਖੋ ਪਤਾ ਨੀ ਲੱਗਦਾ ਏਸੀ ਚੱਲਦਾ ਹੋਇਆ, ਬਾਰ ਨਿਕਲੋ ਤੇ ਪਤਾ ਲੱਗਦਾ ਕਿੰਨੀ ਗਰਮੀ ਪੈ ਰੀ ਏ।
ਤੇ ਹੋਰ ਸਾਰਾ ਦਿਨ ਘਰ ਵੀ ਏਸੀ ਚੱਲਦਾ ਰੇਦਾ, ਫੇਰ ਐਵੇ ਕਿ ਚਲੋ ਫੇਰ ਬਿਲ ਦਾ ਹੁੰਦਾ, ਚਲੋ ਦੋ ਮਿੰਟ ਏਸੀ ਨੂੰ ਵੀ ਰੈਸਟ ਦੇ ਦੇਈ ਦੀ ਵੇ। ਪਰ ਫੇਰ ਐ ਏਨਾ ਕਿ ਏਸੀ ਬਿਨਾਂ ਗੁਜ਼ਾਰਾ ਵੀ ਕਿੱਥੇ ਵੇ ਬਾਰ ਨਿਕਲੋ ਤੇ ਫੇਰ ਗਰਮੀ ਐਨੀ ਐ ਦੱਸੋ ਐ ਵੀ ਬਸ ਸ਼ਾਮੀ ਸ਼ੋਪਿੰਗ ਕਰਨ ਜਾਈਦਾ, ਆਪਨਾ ਸਬਜ਼ੀ-ਸੁਬਜ਼ੀ ਲੈ ਆਈ ਦੀ ਏ, ਸ਼ਾਮ ਦੇ ਟੈਮ ਥੋੜੀ ਧੁੱਪ ਘੱਟ ਹੁੰਦੀ ਏ ਨਾ
ਹਾਂਜੀ ਮਾਰਕੀਟ ਦਾ ਕੰਮ ਤਾ ਦੇਖੋ ਸ਼ਾਮ ਦੇ ਟਾਈਮ ਈ ਹੋ ਪਾਂਦਾ।
ਹਾਂਜੀ ਐ ਤੇ ਹੈ ਈ ਬਾਕੀ ਤੁਸੀ ਸੁਨਾਓ ਹਸਬੈਂਡ ਵਗੈਰਾ ਤੁਹਾਡੇ ਸਬ ਠੀਕ ਏ?
ਸਬ ਬੋਤ ਵਧੀਆ ਜੀ ਬੋਤ ਵਧੀਆ, ਤੁਸੀ ਸੁਨਾਓ ਕੀ ਕਰਦੇ ਪਏ ਔ ਅੱਜ-ਕੱਲ?
ਮੈਂ ਵੀ ਸਬ ਵਧੀਆ, ਮੈਂ ਨਾ ਨਾਲੇ ਤੁਹਾਡੇ ਕੋਲ ਪੁੱਛਣਾ ਈ ਸੀ, ਐ ਤੁਹਾਡਾ ਫੋਨ ਈ ਆਗਿਆ ਫੇਰ ਮੈਂ ਤੁਆਨੂੰ ਯਾਦ ਈ ਕਰ ਰਹੀ ਸੀ, ਮੈਂ ਕਿਹਾ ਚੱਲ ਫੋਨ ਕਾਰਕੇ ਨਾ ਅਪਨਾ ਦੀਦੀ ਨੂੰ ਪੁੱ ਪੁੱਛਾਂਗੀ।
ਹਾਂਜੀ-ਹਾਂਜੀ।
ਭੈਣ ਜੀ ਨੂੰ ਪੁੱਛਾਂਗੀ। ਕਿ ਅਪਨਾ ਨਾ ਤੁਸੀ ਐ ਪਿੱਛੇ ਵਿਆਹ ਤੇ ਸੂਟ ਬੜੇ ਸੋਨੇ-ਸੋਨੇ ਪਾਏ ਦੇ ਸੀ। ਤੁਆਡਾ ਮੇਰੇ ਖਿਆਲ ਅਪਨਾ ਬਿਯੂਟੀਕ ਏ ਕੋਈ ਹਨਾ ਐ ਤੁਆਡੀ ਫਰੈਂਡ ਦਾ ਈ ਮੈਂ ਸੁਨਿਆ ਸੀ ਪਿੱਛੇ
ਮੇਰੀ ਫਰੈਂਡ ਦੈ ਐਕਚੁਲੀ ਓ, ਫੇਰ ਜਿੱਦਾ ਦਾ ਮੈਨੂੰ ਪੀਸ ਚਾਈਦਾ ਹੁੰਦਾ ਨਾ ਤੇ ਓ ਅਪਨਾ ਬਨਾ ਦਿੰਦੇ ਨੇ।
ਹਾਂਜੀ-ਹਾਂਜੀ ਬਸ ਉਸੀ ਤੋ ਰਿਲੇਟਡ ਮੈਂ ਗੱਲ ਕਰਨੀ ਸੀ, ਮੈਂ ਕਿਆ ਪੁੱਛਾ ਐਡਰੈਸ ਵਗੈਰਾ ਕੇੜੀ ਸਾਈਡ ਏ ਨਾਲੇ ਕਿ ਰੇਟ ਵਗੈਰਾ ਜਾਦਾ ਥੋੜਾ ਡਿਸਕਾਊਂਟ ਵਗੈਰਾ ਦੇ ਦੇਨਗੇ ਕਿ ਨਈ
ਹਾਂ ਦੇਖੋ ਮੈਨੂੰ ਤੇ ਦੇ ਦਿੰਦੇ ਨੇ ਡਿਸਕਾਊਂਟ, ਤੁਸੀ ਵੀ ਅਗਰ ਮੇਰੇ ਰੈਫਰੈਂਸ ਤੋ ਜਾਓਗੇ, ਤੇ ਤੁਆਨੂੰ ਜ਼ਰੂਰ ਡਿਸਕਾਊਂਟ ਮਿਲੇਗਾ। ਮੈਂ ਤਾਨੂੰ ਨਾ ਐਡਰੈਸ ਵਗੈਰਾ ਸਭ ਵਟਸਐਪ ਕਰ ਦਾਂਗੀ।
ਹਾਂਜੀ-ਹਾਂਜੀ ਠੀਕ ਐ ਮੈਨੂੰ ਜ਼ਰੂਰ ਦੱਸਣਾ ਤੁਸੀਂ ਨਾਲੇ ਥੋਡੇ ਸੂਟ ਇੰਨੇ ਪਸੰਦ ਆਏ ਸੀ ਨਾ ਤੁਸੀਂ ਵਿਆਹ ਤੇ ਜਿਹੜੇ ਪਾਏ ਸੀ।
ਹਾਂਜੀ-ਹਾਂਜੀ ਉਹ ਫੰਕਸ਼ਨ ਤੇ ਉਹਨਾ ਨੇ ਉਹਨਾ ਨੇ ਗਾਈਡ ਕੀਤਾ ਸੀ ਮੈਨੂੰ ਕਿ ਫੈਬਰਿਕ ਕਿੱਥੋਂ ਲੈਣੇ ਨੇ। ਤੇ ਕਿਹੋ ਜਿਹਾ ਡਿਜ਼ਾਇਨ ਹੋਣਾ ਚਾਹੀਦਾ ਐ ਕੀ ਬਣਾਣਾ ਚਾਹੀਦਾ ਐ ਪੈਂਟ ਪਲਾਜ਼ੋ ਹਨਾ ਜੋ ਵੀ ਅੱਜ-ਕੱਲ ਟ੍ਰੈਂਡਿੰਗ 'ਚ ਤੇ ਉਹਨਾਂ ਨੇ ਮੈਨੂੰ ਕਾਫੀ ਅੱਛਾ ਗਾਈਡ ਕਰਤਾ ਸੀ ਤੇ ਆਪਣੇ ਟੇਲਰਸ ਕੋਲੋਂ ਉਹਨਾਂ ਨੇ ਬੜਾ ਵਧੀਆ ਡ੍ਰੈਸਿਸ ਸਭ ਨੇ ਸਭ ਨੇ ਪਸੰਦ ਕੀਤਾ।
ਇਹ ਤਾਂ ਹੈ ਹੀ ਸਗੋਂ ਇੰਨਾ ਮੈਨੂੰ ਪਸੰਦ ਆਏ ਤੁਹਾਡੇ ਜੋੜੇ ਮੈਂ ਕਿ ਤਾਨੂੰ ਇੱਕ ਵਾਰੀ ਫੋਨ ਕਰਾਂ। ਪੁੱਛਾ ਨਾਲੇ ਮੈਂ ਸੁਣਿਆ ਸੀ ਕਿਸੇ ਕੋਲ ਨਾ ਤੁਹਾਡੇ ਫਰੈਂਡ ਦਾ ਈ ਆਪਣਾ ਬਿਊਟੀਕ ਏ ਤੇ ਮੈਂ ਕਿਆ ਚੱਲ ਤੁਹਾਡੀ ਇੱਕ ਵਾਰੀ ਬੰਦਾ ਸਵਾਰਿਸ਼ ਤੋਂ ਵੀ ਜਾਏ ਨਾ ਕਾਫ਼ੀ ਫ਼ਰਕ ਪੈਂਦਾ ਹਨਾ।
ਹਾਂਜੀ- ਹਾਂਜੀ ਓ
ਥੋੜ੍ਹਾ ਡਿਸਕਾਊਂਟ ਵਗੈਰਾ ਮਿਲ ਜਾਂਦਾ ਮੈਂ ਕਿਆ
ਹਾਂਜੀ- ਹਾਂਜੀ ਬਿਲਕੁਲ ਗੱਲ ਤੇ ਠੀਕ ਏ ਤੁਹਾਡੀ ਕਦੀ ਤੁਸੀਂ ਜਾਓ ਤਾਂ ਮੈਨੂੰ ਕਾਲ ਕਰ ਲੈਣਾ। ਹਾਂਜੀ
ਬਾਕੀ ਮੈਂ ਪੁੱਛ ਰਈ ਸੀ ਆਪਣਾ ਸਟਿਚਿੰਗ ਵਗੈਰਾ ਦਾ ਵੀ ਕੰਮ ਹੈ ਉਨਾਂ ਦਾ
ਹਾਂ-ਹਾਂ-ਹਾਂ ਉਹਨਾਂ ਨੇ ਟੇਲਰਸ ਰੱਖੇ ਦੇ ਨੇ ਅੱਗੇ
ਅੱਛਾ-ਅੱਛਾ ਸ਼ਰਾਰਾ ਵਗੈਰਾ ਸਾਰਾ ਕੁਛ ਹਰ ਟਾਇਪ ਦੇ ਸੂਟ ਸੀ ਦਿੰਦੇ ਹੋਗੇ।
ਹਾਂਜੀ ਹਾਂਜੀ ਹੋਰ ਕੀ ਸਭ ਕੁਛ
ਹੋਰ ਬਾਕੀ ਕੱਪੜੇ ਵਗੈਰਾ ਰੱਖੇ ਨਾ ਉਹਨਾਂ ਨੇ ਜਿਵੇਂ ਸੈਲ ਕਰਨ ਵਾਸਤੇ ਫੈਬਰਿਕ ਵਗੈਰਾ
ਹਾਂਜੀ ਸੋਰੀ
ਮੈਂ ਪੁੱਛ ਰਹੀ ਸੀ ਫੈਬਰਿਕ ਵਗੈਰਾ ਰੱਖੇ ਨੇ ਉਹਨਾਂ ਨੇ ਜਿਵੇਂ ਸੈੱਲ ਕਰਨ ਅਸਤੇ
ਹਾਂਜੀ-ਹਾਂਜੀ ਓ ਵੀ ਰੱਖੇ ਦੈਨੇ ਅਲੱਗ ਅਲੱਗ ਟਾਈਪ ਦੇ ਹਾਂਜੀ ਫੈਂਸੀ ਵੀ ਨੇ ਸਿੰਪਲ ਵੀ ਨੇ ਰੋਜ਼ ਡੇਲੀ ਰੁਟੀ ਟੀਨ ਵਾਲੇ ਵੀ ਨੇ ਹਾਂਜੀ
ਹਾਂਜੀ- ਹਾਂਜੀ ਚਲੋ ਕੋਈ ਨੀ ਤੁਸੀਂ ਮੈਨੂੰ ਨਾ ਅਡਰੈਸ ਭੇਜਣਾ ਤੇ ਚੱਕਰ ਲੱ ਜਾਂ ਮੇਰਾ ਫਿਰ ਉਸ ਸਾਈਡ ਮੈਂ ਦੇਖਾਂਗੀ
ਹਾਂ ਬਿਲਕੁਲ-ਬਿਲਕੁਲ-ਬਿਲਕੁਲ ਮੈਂ ਤੁਆਨੂੰ ਨਾ ਵਟਸਐਪ ਕਰ ਦਾਂਗੀ।
ਕਦੀ ਇੱਥੇ ਸਾਡੇ ਵੱਲ ਆਓ ਤੁਸੀਂ ਲੰਚ ਤੇ ਆਓ ਸ ਕੋ ਡਿਨਰ ਤੇ ਆਓ ਨਾਲ ਇਹਨਾਂ ਆਪਣੇ ਹਸਬੈਂਡ ਨੂੰ ਵੀ ਲੈ ਆਓ ਨਾਲ
ਹਾਂਜੀ- ਹਾਂਜੀ ਆਵਾਂਗੀ ਬਸ ਤਾਨੂੰ ਪਤਾ ਟਾਈਮ ਈ ਨਈ ਲੱਗਦਾ ਗਰਮੀ ਵੀ ਇੰਨੀ ਹੈ ਨਿਕਲਿਆ ਹੀ ਨਹੀਂ ਜਾਂਦਾ।
ਇਹ ਤਾਂ ਹੈ ਹੀ ਕਿਸੇ ਦਿਨ ਸ਼ਾਮੀ ਆ ਜੋ ਸਗੋਂ ਇਹ ਵੀ ਬੜਾ ਯਾਦ ਕਰਦੇ ਸੀ। ਤੁਆਨੂੰ ਕੈਂਦਾ ਸੀ ਦੀਦੀ ਆਈ ਨੀ ਓ ਤੇਰੀ ਤੇ ਮੈਂ ਕਿਆ ਨਹੀਂ ਸਗੋਂ ਮੈਂ ਫੋਨ ਕਰਾਂਗੀ ਬੁਲਾਵਾਂਗੀ ਓਨਾ ਨੂੰ
ਹਾਂ-ਹਾਂ-ਹਾਂ ਕੋਈ ਨੀਂ ਮੈਂ ਡਿਸਕਸ ਕਰਾਂਗੀ ਫਿਰ ਜ਼ਰੂਰ ਆਵਾਂਗੇ ਅਸੀ
ਹਾਂਜੀ-ਹਾਂਜੀ ਜ਼ਰੂਰ ਆਣਾ ਫਿਰ ਤੋ
ਹੋਰ ਤੁਸੀਂ ਬਾਕੀ ਔਨਲਾਈਨ ਸ਼ੋਪਿੰਗ ਕਰਦੇ ਓ।
ਹਾਂਜੀ-ਹਾਂਜੀ ਓਨਲਾਈਨ ਤਾਂ ਅਸੀਂ ਸਮਾਨ ਮੰਗਵਾਈ ਦਾ ਵੇਖੋ ਪਰ ਕਈ ਵਾਰੀ ਨਾ ਇਹ ਹੁੰਦਾ ਕਿ ਫੈਬਰਿਕ ਕੱਪੜਾ ਨੀਂ ਠੀਕ ਨਿਕਲਦਾ ਯਾ ਕਈ ਵਾਰੀ ਰਿਟਰਨ ਨਈ ਕਰ ਸਕਦੇ ਅਸੀਂ ਫਿਰ ਓ ਪੈਸੇ ਵੀ ਨਈ ਦਿੰਦੇ। ਇਹ ਨਾ ਵੀ ਜੋ ਪਿੱਛੋਂ ਮੇਰੀ ਮੰਮੀ ਹੈਗੀ ਨਾ ਸਾਸੂ ਮਾਈ ਮੇਰੀ ਉਹਨਾਂ ਨੇ ਨਾ ਉਹਨਾ ਦੇ ਵਾਸਤੇ ਮੰਗਵਾਏ ਮੈਂ ਦੋ ਸੂਟ ਕੋਟਨ ਦੇ
ਅੱਛਾ
ਅਨਸਟਿਚ ਡੇ ਮੈਂ ਕਿਆ ਚਲੋ ਬੰਦਾ ਮੈਂ ਕਿਆ ਚਲੋ ਮੈਂ ਸਵਾ ਦਾਂਗੀ ਮੰਮੀ ਤੁਹਾਨੂੰ ਤੇ ਉਹਨਾਂ ਨੂੰ ਪਸੰਦ ਵੀ ਬੜੇ ਆ ਰਏ ਸੀ ਫੋਟੋ 'ਚ ਤਾ ਪਤਾ ਨਹੀਂ ਲੱਗਦਾ ਹੁਣ ਫੈਬਰਿਕ ਕਿਹੋ ਜਿਹਾ ਕਿਹੋ ਜਿਹਾ ਨਈ ਤਾ ਜਦੋਂ ਆਏ ਮੀਸ਼ੋ ਤੋ ਥੋੜੇ ਡਿਫੈਕਟਿਵ ਨਿਕਲੇ ਵਿਚੋਂ ਨਾ ਪੀਸ, ਤੇ ਫੈਬਰਿਕ ਵੀ ਆਪਣਾ ਕੋਟਨ ਦਾ ਨਹੀਂ ਸੀ ਪਤਾ ਨੀ ਅਜੀਬ ਜਿਹਾ ਹੀ ਲੱਗ ਰਿਹਾ ਸੀ ਚੁੱਭਣ ਵਾਲਾ ਕੱਪੜਾ ਸੀ
ਹਾਂ, ਉਹੀ ਕਦੀ- ਕਦੀ ਕੁਆਲਿਟੀ ਵਧੀਆ ਨਹੀਂ ਆਉਂਦੀ ਓਨਲਾਈਨ ਨਾ ਸਮਝ ਨਹੀਂ ਆਉਂਦਾ ਇਸ ਤੋਂ ਵਧੀਆ ਬੰਦਾ ਦੁਕਾਨ ਤੇ ਜਾ ਕੇ ਲੇ ਲਏ, ਉਹ ਜ਼ਿਆਦਾ ਵਧੀਆ
ਤੇ ਹੋਰ ਸਗੋਂ ਫਿਰ ਤਾਂਹੀ ਤਾਂ ਮੈਂ ਕਿਹਾ ਤੁਹਾਨੂੰ ਫੋਨ ਕਰਾਂ ਪੁੱਛਾਂ ਇਨਾ ਤੁਹਾਡਾ ਫੋਨ ਹੀ ਆ ਗਿਆ ਫਿਰ ਤੁਸੀਂ ਬੜਾ ਵਧੀਆ ਕੀਤਾ ਫੋਨ ਲਾਇਆ ਮੈਨੂੰ
ਹਾਂਜੀ, ਹਾਂਜੀ ਉਹ ਤੇ ਹੈ ਹੀ, ਉਦੋਂ ਤੁਸੀਂ ਗੱਲ ਕੀਤੀ ਨਾ ਸੂਟਾਂ ਦੀ ਤਾਂ ਮੈਨੂੰ ਯਾਦ ਆਇਆ ਕਿ ਮੈਨੂੰ ਲੱਗਿਆ ਕਿ ਤੁਸੀਂ ਓਨਲਾਈਨ ਵੀ ਮੰਗਵਾਉਂਦੇ ਹੋਗੇ ਇੱਕ ਆਈਡੀਆ ਹੋ ਜਾਂਦਾ ਨਾ ਬੰਦੇ ਨੂੰ ਅੱਗੇ ਵਾਸਤੇ
ਹਾਂਜੀ -ਹਾਂਜੀ ਓਨਲਾਈਨ ਤਾਂ ਕਦੀ- ਕਦੀ ਤੁੱਕਾ ਲੱਗੇ, ਤੇ ਵਧੀਆ ਚੀਜ਼ ਆ ਜਾਂਦੀ ਨਹੀਂ ਜਿਆਦਾ ਤਾਂ ਇਓ ਰਹਿੰਦਾ, ਕਿ ਕਈ ਵਾਰੀ ਫੈਬਰਿਕ ਨਹੀਂ ਠੀਕ ਆਇਆ ਆਪਣਾ ਕਈ ਵਾਰੀ ਇਹ ਕਿ ਫੰਕਸ਼ਨ ਤੇ ਐਮਰਜਸੀ ਜਾਣਾ ਹੈ, ਤੇ ਓਨਲਾਈਨ ਚੀਜ਼ ਮੰਗਾਈ ਹੈ ਤੇ ਲੇਟ ਆਏ ਤੇ ਪਤਾ ਵੀ ਨੀ ਲੱਗਦਾ ਕਿ ਆਪਣਾ ਕਿ ਉਹ ਜਿਹਾ ਕੱਪੜਾ ਆਏ ਪਸੰਦ ਆਏ ਫਿਰ ਨਾ ਆਏ, ਬੜਾ ਚੱਕਰ ਪੈਂਦਾ ਓਨਲਾਈਨ
ਬਿਲਕੁੱਲ, ਬਿਲਕੁੱਲ- ਬਿਲਕੁੱਲ ਵੈਸੇ ਔਨਲਾਈਨ ਨਾ ਆਪਣਾ, ਬਾਕੀ ਚੀਜ਼ਾਂ ਤਾਂ ਫਿਰ ਵੀ ਸਹੀ ਮਿਲ ਜਾਂਦੀਆਂ ਜਿਵੇਂ ਕੱਪੜੇ ਨਾਲੋਂ ਕਿਚਨ ਦੀ ਆਈਟਮਸ ਦੇਖ ਲੋ ਇਹ ਤੁਸੀਂ ਮੰਗਵਾ ਸਕਦੇ ਹੋ ਜਿਵੇਂ ਐਮਾਜ਼ੋਨ ਵਗੈਰਾ ਤੋਂ
ਇਹ ਤਾਂ ਹੈ ਹੀ ਐਮਾਜ਼ੋਨ ਤੋਂ ਨਾ ਪਿੱਛੋਂ ਇਹ, ਅਸੀਂ ਮੰਗਵਾਏ ਸੀ ਫੋਨ ਦੇ ਕਵਰ, ਮੰਗਵਾਏ ਨੇ ਫਲਿਪ ਕਵਰ ਬੜੇ ਸੋਹਣੇ- ਸੋਹਣੇ ਆਏ ਨੇ, ਆਪਣਾ ਦੋ ਸੋ- ਦੋ ਸੋ ਦੇ ਕਵਰ ਨੇ, ਨਾਲੇ ਮੋਡਲ ਪਾਓ ਫੋਨ ਦਾ ਤੇ ਇਹ ਫਲਿਪ ਕਵਰ ਵਿਖਾ ਦਿੰਦੇ ਨੇ, ਇਨੇ ਵਧੀਆ
ਅੱਛਾ, ਚਲੋ ਵਧੀਆ ਗੱਲ ਹੈ
ਹਾਂਜੀ, ਬਾਕੀ ਕੱਪੜੇ ਦਾ ਨਹੀਂ ਪਤਾ ਤਾਂ ਲੱਗਦਾ, ਐਵੇ ਕਿ ਹੋਰ ਸਮਾਨ ਮੰਗਾਓ ਨਾ ਜਿਵੇਂ ਉਹ ਵਧੀਆ ਨਿਕਲ ਜਾਂਦਾ ਫਿਰ ਵੀ
ਹਾਂਜੀ
ਬਾਕੀ ਚਦਰ ਚਾਦਰਾਂ ਮੰਗਾਈਆਂ ਸੀ ਅਸੀਂ ਮੀਸ਼ੋ ਤੋਂ, ਇਹ ਹਲੇ ਦੋ ਚਾਰ ਦਿਨ ਹੀ ਹੋਏ ਨੇ ਇੰਨੀ ਸੋਹਣੀ ਸੋਹਣੀ ਚਾਦਰਾਂ ਨੇ, ਮੈਂ ਕਹਿੰਦੀ ਆਂ, ਇੱਕ ਡਬਲ ਬੈਡ ਦੀ ਸੀ ਤੇ ਦੋ ਅਸੀਂ ਮੰਗਾਈਆਂ ਸੀ, ਸਿੰਗਲ ਬੈਡ ਦੀਆਂ
ਅੱਛਾ- ਅੱਛਾ ਵਧੀਆ ਨਿਕਲੀਆਂ
ਪਿਲੋ ਕਵਰ ਹੁੰਦੇ ਨੇ ਨਾ ਇਹ ਸਰਾਣਿਆਂ ਦੇ ਉਛਾੜ ਵੀ ਸੀਗੇ ਨਾਲ ਆਪਣੇ, ਤੇ ਇਹ ਸਿੰਗਲ ਬੈਡ ਦੀਆਂ ਸਾਨੂੰ ਪਈਆਂ ਨੇ ਇੱਕ ਸੌ ਅੱਸੀ ਦੀਆਂ ਪਈਆਂ ਨੇ, ਇੱਕ ਚਾਦਰ ਇੱਕ ਸੌ ਅੱਸੀ ਦੀ ਸੀ, ਤੇ ਕੋਟਨ ਦਾ ਫੈਬਰਿਕ ਵੀ ਬੜਾ ਵਧੀਆ, ਤੇ ਬਾਕੀ ਡਬਲ ਬੈਡ ਦੀ ਤਿੰਨ ਸੋ -ਤਿੰਨ ਸੋ ਤੱਕ ਕੰਦਿਆ ਸੀ, ਮਤਲਬ ਇਹ ਸੀ ਕਿ ਕੱਪੜਾ ਵੀ ਵਧੀਆ ਤੇ ਰੇਟ ਰੇਟ ਵੀ ਠੀਕ ਆਪਣੇ, ਤੇ ਮੈਂ ਸੋਚਿਆ ਮੈਂ ਕਿਹਾ ਚੱਲ ਸੂਟ ਵੀ ਮੰਗਵਾ ਵੇਖਾਂ ਵਧੀਆ ਹੀ ਨਿਕਲਣਗੇ ਤੇ ਕਈ ਵਾਰੀ ਇਹ ਹੁੰਦਾ ਕਿ ਚਲੋ ਕਈ ਵਾਰੀ ਤੁੱਕਾ ਲੱਗ ਗਿਆ ਤੇ ਲੱਗ ਗਿਆ ਸੂ ਮੈਂ ਕਹਿਨੀ, ਫਿਰ ਕੱਪੜਾ ਐਵੇਂ ਆਂਦਾ
ਸਹੀ ਗੱਲ ਹੈ, ਤੇ ਬੈਡਸ਼ੀਟ ਆਪਣਾ ਕਿਹੜੇ ਕੱਪੜੇ ਦੀ ਸੀ
ਹਾਂਜੀ
ਬੈੱਡਸ਼ੀਟ ਕਿਹੜੇ ਕੱਪੜੇ ਦੀ ਸੀ, ਕੋਟਨ ਦੀ
ਬੈਡਸ਼ੀਟ ਤਾਂ ਕੋਟਨ ਦੀ ਹੀ ਸੀ ਪੂਰੀ ਮਤਲਬ ਗਰਮੀਆਂ ਚੱ ਵੀ ਪਾਣ ਵਾਲੀ ਤੇ ਰੰਗ ਵੀ ਇੰਨੇ ਸੋਹਣੇ- ਸੋਹਣੇ, ਸਗੋਂ ਮੈਂ ਤੁਹਾਨੂੰ ਲਿੰਕ ਭੇਜਾਂਗੀ ਮੀਸ਼ੋ ਤੋਂ ਹੀ ਨਾ ਬੜੇ ਵਧੀਆ ਮਤਲਬ ਆਏ ਦੇ ਸੀ ਫੈਬਰਿਕ ਦਾ ਵੀ ਵਧੀਆ ਸੀਗਾ ਬੜਾ ਸਗੋਂ ਮੈਂ ਇੱਕ ਅੱਧੀ ਵਿਛਾਈ ਵੀ ਹੋਈ ਹੈ ਘਰ ਬੈੱਡਸ਼ੀਟ ਅਪਨੇ ਹੁਨ ਯੂਜ ਉਹੀਓ ਕਰੀਦੀ ਹੈ ਡੇਲੀ ਵੀਅਰ ਪੁੱਛਨਾ ਸੀ ਹੈਲੋ ਹੈਲੋ ਹੈਲੋ ਭੈਨ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ ਬਿਲਕੁਲ ਵੀ, ਇੱਕ ਵਾਰੀ ਉੱਚਾ ਬੋਲ ਕੇ ਵੇ